ਹੈਲੋ,
ਸਤਿਸ਼੍ਰੀਅਕਾਲ ਪੂਆ ਜੀ।
ਸਤਿ ਸ੍ਰੀ ਅਕਾਲ ਪੁੱਤਰ ਜੀ। ਸਤਿ ਸ੍ਰੀ ਅਕਾਲ ਕੀ ਹਾਲ- ਚਾਲ ਨੈ।
ਹਾਂਜੀ ਵਧਿਆ। ਤੁਸੀਂ ਸੁਣਾਓ ਹੋਰ ਕਰ ਪਰਿਵਾਰ ਚੇ ਸਭ ਠੀਕ?
ਹਾਂਜੀ ਸਭ ਠੀਕ ਹੈਗਾ ਬੇਟਾ। ਤੁਸੀਂ ਸੁਣਾਓ ਤੁਸੀਂ। ਕਿਦਾਂ ਮੰਮੀ- ਡੈਡੀ, ਵੀਰ ਤਾਂ ਵਧਿਆ।
ਸਬ ਵਧਿਆ ਹੋਰ ਹੋਗੇ ਵੇਲੇ।
ਹਂਜੀ ਹੋ ਗਏ ਵੇਲੇ। ਬਸ, ਅਛਾ। ਬਸ ਬੱਚੇ ਹੁਣ ਸਕੂਲ ਸਵੇਰੇ ਖੋਲ ਗਏ ਨੇ। ਤੇ ਆਪਣਾ ਹੁਣ ਪੈਗ ਪੂਗ ਲਗਾ ਕੇ ਸੁੱਤੇ ਨੇ ਹੁਣੇ।
ਅੱਛਾ। ਹਾਂ ਹੁਨ ਸਕੂਲ ਖੁੱਲ ਗਏ ਪੜਾਈਆਂ ਸੁਰੂ। ਜਦੋਂ ਐਗਜ਼ਾਮ ਦਵੇ ਆਉਣ ਵਾਲੇ ਹੁਣੇ।
ਬਸ ਇਗਜਾਮ ਵੀ ਆ ਗਏ ਹੁਣ ਡੁਅਟੀ ਸ਼ੁਰੂਹੋ ਜਾਣ ਗੀ।
ਸਹੀ ਗੱਲ ਹੈ। ਚਲੋ ਪੋਚਾ ਹੋ ਗਿਆ।
ਸਾਡੇ ਟਾਈਮ ਤੇ ਹੁੰਦਾ ਸੀ ਸਾਲ ਵਿੱਚ ਇੱਕ ਵਾਰੀ ਪੇਪਰ ਆਂਦੇ ਸੀ ਦੋ ਵਾਰੀ ਆਂਦੇ ਸੀ। ਹੁਣ ਹਰ ਮਹੀਨੇ ਪੇਪਰ ਆੱਨਦੇ ਨੇ। ਊਟੀ ਫਸਟ, ਊਟੀ ਸੈਕਿੰਡ, ਊਟੀ ਤਰਡ ਇਹੀ ਕੁੱਛ ਚਲਦਾ ਰੇਨਦਾ ਏ। ਹੁਣ ਬੱਚਿਆਂ ਨੂੰ ਪੇਪਰ ਆਮ ਹੋ ਗਏ ਨੇ ਹਰ ਮਹੀਨੇ ਪੇਪਰ ਨੇ।
ਸਹੀ ਗੱਲ ਹੈ ਹੁਣ ਛੁੱਟੀਆਂ ਚੇ ਮੂਜਾ ਲੁੱਟ ਲਿਆ। ਹੁਣ ਫਿਰ ਪੜਾਈਆਂ ਸੁਰੂ। ਹੁਣ ਧੀਰੇ- ਧੀਰੇ ਰੂਟੀਨ ਬਣੇਗੀ। ਫ
ਹਂਜੀ- ਹਂਜੀ ਬਸ ਹੁਣ ਫੇਰ ਅੱਗੇ ਆਪਣਾ ਰੂਟੀਨ ਤਿਉਹਾਰ ਆ ਜਾਣਗੇ। ਫੇਰ ਛੁੱਟੀਆਂ, ਫੇਰ ਪੇਪਰ ਪਿਆ ਕਦੀ ਆਈ ਕੁਛ ਹੈਗਾ ਵਾ ਜੀ। ਹਂਜੀ ਹੋਰ ਸੁਣਾੳ ਹੁਨ ਤਾਂ ਮੂਸਮ ਹੈਗਾ। ਠੰਡਾ ਹੋ ਗਿਆ ਅਜ ਤਾਂ ਬਾਰਿਸ਼ ਆ ਗੀ ਸੀ
ਹਾਂਜੀ ਹਾਂਜੀ ਹਾਂਜੀ ਹੋ ਸਥ ਪਹਿਲਾਂ ਨਾਲ ਫਰਕ ਪੈ ਗਿਆ
ਹਾਂਜੀ ਹਾਂਜੀ ਜਾਦਾ ਗਰ ਜੁਲਾਈ ਚੜਦੀ ਹੀ ਪਿਆ ਨਹੀਂ ਤਾਂ ਬੜੀ ਗਰਮੀ ਪੈ ਰਹੀ ਸੀ ਬਹੁਤ ਜਾਦਾ
ਬੜਾ ਬੁਰਾ ਹਾਲ ਸੀਗਾ
ਪਤਾ ਹਾਂ ਬੜੀ ਗਰਮੀ ਪੈ ਰਹੀ ਸੀ
ਹੋਰ ਹੋ ਗਿਆ ਡਿਨਰ ਪਾਣੀ ਸਭ ਤੁਹਾਡਾ
ਜੀ ਸਬ ਹੋ ਗਿਆ ਡਿਨਰ ਪਾਣੀ ਸਬ ਵਦੀਆ ਹੋਗਿਆ ਹੋ ਗਿਆ ਤੁਸੀਂ ਸੁਣਾਓ
ਮੈਂ ਕਿਹਾ ਬਸ ਮੈਂ ਮੈ ਲਆ ਮੈਂ ਕਿਹਾ ਫੋਨ ਕਰਾਂ ਦੱਸਾਂ ਤੁਹਾਨੂੰ ਪਤਾ ਚੱਲਿਆ ਉਹ ਕ੍ਰਾਈਮ ਹੋਇਆ ਇੱਕ।
ਕਿੱਥੇ?
ਉਹ ਹੈਗੀ ਸੀ ਉਹਨੇ ਓਹਨੇ ਆਪਣੇ ਘਰਵਾਲੇ ਨੂੰ ਨਾ ਧੱਕਾ ਦੇ ਕੇ ਮਾਰਿਆ ਸੀਯਾ ਗੋਇਲ ਨਾਮ ਦੀ ਇੱਕ ਕੁੜੀ ਹੈਗੀ ਸੀ ਤੇ ਪਤਾ ਕੀ ਉਹਨੇ ਮਤਲਬ ਉਹਦਾ ਰਿਸ਼ਤਾ ਹੋ ਗਿਆ ਇੰਗੇਜਮੈਂਟ ਹੋ ਗੀ ਜਿੱਦਾਂ ਉਹਦੀ ਤੇ ਉਹਦਾ ਚੱਕਰ ਸੀ ਕਿਸੇ ਹੋਰ ਨਾਲ ਉਹਦਾ ਬੋਏਫਰੈਂਡ ਹੈਗਾ ਸੀ ਤੇ ਉਹਨੇ ਅੰਗੇਜਮੈਂਟ ਤਾਂ ਕਰ ਲੀ ਤੇ ਕੁਛ ਦਿਨ ਬਾਅਦ ਨਾ ਜਿੱਦਾਂ ਅੰਗੇਜਮੈਂਟ ਤੋਂ ਬਾਅਦ ਘੁੰਮਣ ਗਏ ਦੋਨੋ ਤੇ ਉਹ ਨਾ ਉੱਥੇ ਚ ਹਿਮਾਚਲ ਚ ਲੈ ਗੀ ਉਹਨੂੰ ਘੁੰਮਣ ਵਾਸਤੇ ਤੇ ਉ ਲੈ ਕੇ ਤੇ ਉੱਥੇ ਨਾ ਉਹਨੇ ਧੱਕਾ ਦੇ ਪ ਪਹਿਲੇ ਧੱਕਾ ਦਿੱ ਦਿੱਤਾ ਉਹਨੂੰ ਮੁੰਡੇ ਨੂੰ ਉਹਦਾ ਹਾਂ ਕੇਤਨ ਨਾਂ ਸੀ ਓ
ਅੱਛਾ ਅੱਛਾ ਹਾਂ ਮੈਂ ਮੈਂ ਮੋਬਾਈਲ ਚਲਾਇਆ ਮੋਬਾਈਲ ਵਿੱਚ ਆਂਦਾ ਤਾਂ ਪਿਆ ਸੀ ਕੇਤਨ ਕੇਤਨ, ਮੈਂ ਕਿਹਾ ਪਤਾ ਨੀ ਏ ਕੀ ਪੁਰਾਣੀ ਜੀ ਖਬਰ ਆ ਰਹੀ। ਕੇਤਨ ਨੂੰ
ਨਹੀਂ ਨਹੀਂ ਹੁਣੇ, ਹੁਣੇ ਦੀ ਗੱਲ ਐ ਮੈਂ ਉਹੀ ਦੱਸ ਦੱਸਣ ਡੀ, ਮੈਂ ਕਿਹਾ ਕ੍ਰਾਈਮ ਬੜੇ ਹੋ ਗਏ ਅੱਜ ਕੱਲ ਹੁਣ ਉਹ ਗਏ ਤੇ ਘੁੰਮਣ ਗਏ ਤੇ ਧੱਕਾ ਦੇ ਤਾ ਤੇ ਉਹ ਬਚ ਗਿਆ, ਉਹਨੇ ਫੜ ਲਿਆ ਉਹ ਜਿੱਦਾਂ ਪੇੜ ਪੁੜ ਦੀ ਡਾਲੀ ਨੀ ਹੁੰਦੀ ਉਹਨੂੰ ਫੜ ਲਿਆ ਉਹਨੇ ਤੇ ਉਹ ਬਚ ਗਿਆ ਤੇ ਉਹਨੇ ਉਹ ਸੀਯਾ ਗੋਇਲ ਨੇ ਫੇਰ ਉਹ ਐਵੇਂ ਈ ਬਹਾਨਾ ਮਾਰਿਆ ਕਿ ਮੈਂ ਤਾਂ ਤੁਹਾਨੂੰ ਸ ਪ ਤੋਂ ਬਚਾਂਦੀ ਸੱਪ ਸੀਗਾ ਤਾਂ ਧੱਕਾ ਦਿੱਤਾ ਮੈਨੂੰ ਨੀ ਪਤਾ ਸੀ ਏਦਾਂ ਏਦਾਂ, ਉਹ ਆ ਗਿਆ ਉਹਦੀ ਗੱਲਾਂ ਚ ਆ ਗਿਆ ਫਿਰ ਉਹ ਉਹ ਬਣਿਆ ਹੀ ਨੀ, ਉਹ ਮੁੰਡਾ ਵਧੀਆ ਹੈਗਾ ਸੀ ਤੇ ਉਹ ਆ ਗਿਆ ਉਹਦੀ ਗੱਲਾਂ ਚ ਫਿਰ ਉਹ ਕਰ ਘਰ ਚਲੇ ਗਏ ਆਪਣੇ ਫੇਰ ਉਹ ਪਲੈਨ ਉਹਦਾ ਸਕਸੈਸਫੁਲ ਹੋਇਆ ਨੀ ਜਿੰਦਾਂ ਉਹ ਬਚ ਗਿਆ, ਉਹਦੀ ਜਾਨ ਬਚ ਗਈ ਤੇ ਫਿਰ ਕੁਛ ਟਾਈਮ ਬਾਦ ਨਾ ਉਹਦਾ ਬਰਡੇ ਸੀਗਾ ਮੁੰਡੇ ਦਾ ਦਾ ਸੀ ਚੌਦਾਂ ਤਾਰੀਕ ਦਾ ਤੇ ਉਹ ਫੇਰ ਘੁੰਮਣ ਉਥੇ ਓਹੀ ਉਹੀ ਜਗ੍ਹਾ ਫੇਰ ਉੱਥੇ ਘੁੰਮਣ ਲੈ ਕੇ ਗਈ ਉਹਨੂੰ ਆਹੋ ਫਿਰ ਨਾ ਆਪਣੇ ਮਨ ਨੂੰ ਆਂ ਉਹਨੂੰ ਸ਼ੱਕ ਜਿਹਾ ਉਹਨ ਉਹਨੂੰ ਲੱਗਿਆ ਉਹ ਸੱਚ ਬੋਲ ਰਹੀ ਐ ਕੁੜੀ, ਉਹ ਵੇਖੋ ਕਿੰਨਾ ਟਰੱਸਟ ਕੀਤਾ ਉਹਨੇ ਕੁੜੀ ਤੇ ਤੇ ਕੁੜੀ ਕਿੱਦਾਂ ਦੀ ਨਿਕਲੀ ਉਹੀ ਗੱਲ ਨਾ ਫੇਰ ਉਹ ਅਗਲੀ ਵਾਰ ਆਪਣੇ ਬੁਆਏ ਉਹਨੂੰ ਵੀ ਲੈ ਕੇ ਗਈ ਨਾਲ, ਉਹਦਾ ਨਾਮ ਚੇ ਉਹਦਾ ਨਾਮ ਚੇਤਨ ਸੀਗਾ।
ਤੇ ਜਦੋਂ ਔਂਦਾ ਬੁਆਏਫਰੈਂਡ ਹੈਗਾ ਸੀ, ਉਹ ਵਿਚਾਰੇ ਨਾਲ ਕਿਉਂ ਅੰਗੇਜਮੈਂਟ ਕੀਤੀ ਸੀ ਫੇਰ ਏ
ਉਹੀ ਗੱਲ ਐ ਨਾ ਬਸ ਐਵੇਂ ਈ ਜਾਂ ਗਰਵਾਲੇ ਦਾ ਪ੍ਰੇਸ਼ਰ ਹੋ ਜਾਏ ਕੀ ਹੋਣਾ ਗਰ ਘਰਵਾਲੇ ਨੇ ਪ੍ਰੇਸ਼ਰ ਕਰਕੇ ਕੀਤੀ ਹੋਣੀ ਪਾਗ਼ਲ ਬੰਦੀ ਉਹਨੇ ਤਾਈ ਕਰਕੇ ਤੇ ਉਹ ਫੇਰ ਆਪਣੇ ਬੁਆਏਫਰੈਂਡ ਨੂੰ ਲੈ ਗਈ ਉੱਥੇ ਤੇ ਫੇਰ ਦੁਬਾਰਾ ਉੱਥੇ ਧੱਕਾ ਦੇ ਦੇ ਦਿੱਤਾ ਉਹਨੂੰ ਮਰ ਗਿਆ ਫਿਰ ਅਹ ਕਹ ਤੇ ਕਹਿੰਦੀ ਹਾਦਸਾ ਸੀਗਾ ਓਦਾਂ ਹੀ ਹਾਦਸਾ ਸੀਗਾ ਤੇ ਪੈਰ ਫਿਸਲ ਗਿਆ ਮੁੰਡੇ ਦਾ ਤੇ ਪੁਲਿਸ ਕੈਮਰੇ ਵਗੈਰਾ ਲੱਗੇ ਹੋਏ ਸੀ। ਪੁਲਿਸ ਨੇ ਤੈਕੀਕਾਤ ਕੀਤੀ ਤੇ ਪਤਾ ਲੱਗਿਆ ਕਿ ਐਵੇਂ-ਐਵੇਂ ਏਦਾਂ ਕੀਤਾ। ਤੇ ਰੀਜ਼ਨ ਕਹਿੰਦੀ ਉਹ ਜਿਹੜਾ ਮੁੰਡਾ ਸੀਗਾ ਉਹ ਵਿਗ ਲਗਾਂਦਾ ਸੀ ਤਾਂ ਕਰਕੇ ਤੇ ਬ ਜਿੱਦਾਂ ਉਹ ਬੋਲਦਾ ਤੇ ਹੱਕਲਾ-ਹਕਲਾ ਕੇ ਬੋਲਦਾ ਸੀ ਤੇ ਤਾਂ ਕਰਕੇ ਮੈਂ ਉਹਨੂੰ ਧੱਕਾ ਦੇ ਤਾ।
ਕਲ੍ਹ ਦੀ ਅੰਗੇਜਮੈਂਟ ਆ ਹੱਕਲਾਦਾ ਸੀ, ਮਾਰਨ ਦਾ ਕੀ ਲੋੜ ਸੀ ਵਿਚਾਰੇ ਨੂੰ, ਕਿਸੇ ਦਾ ਬੱਚਾ ਵਿਚਾਰਾ ਤੂੰ ਮਾਰੇਗੀ। ਆਏ ਹਾਏ ਹਾਏ ਅੱਜ ਕੱਲ੍ਹ ਤਾਂ ਬਈਆ
ਉਹਨੇ ਇੰਨਾ ਟਰੱਸਟ ਕੀਤਾ ਉਹੀ ਗੱਲ ਐ ਨਾ ਅੱਜ-ਕੱਲ੍ਹ ਭਰੋਸੇ ਲਾਇਕ ਹੈ ਹੀ ਨਹੀ ਕੋਈ ਦੁਨੀਆਂ ਚ ਨਾ।
ਕੀ ਮਿਲ ਰਿਹਾ ਮੈਂ ਤਾਂ ਹੈਰਾਨ ਹੈਗੀ ਹਾਂ ਕੋਈ ਡਰਾਮ ਚ ਮਾਰਦਾ ਪਿਆ ਆਪਣੇ ਆਦਮੀ ਨੂੰ। ਕੋਈ ਕਿਸੇ ਤਰ੍ਹਾਂ ਮਾਰਦਾ ਪਿਆ ਔਰਤਾਂ ਮਾਰਦਾ ਮਰਦੀਆਂ ਕਿਉ ਪਈਆਂ ਨੇ ਆਦਮੀਆਂ ਨੂੰ ਮੈਨੂੰ ਸਮਝ ਨਹੀਂ ਆ ਰਹੀ।
ਸਹੀ ਗੱਲ ਹੈ ਪਰ ਉਹ ਪਹਿਲੇ ਦਿਨ ਲਭ
ਕਰਦੀਆਂ ਜਦ ਰਹੋ ਨਹੀਂ ਰਹਿਣਾ ਤਾਂ ਤਲਾਕ ਦੇ ਦੋ ਇਹ ਕੀ ਗੱਲ ਮਾਰਨ ਦੀ ਹਾਂ ਮਰਨ ਦੀ ਕੀ ਗੱਲ ਹੈ ਨਹੀਂ ਰਹਿਣਾ ਛੱਡ ਦੋ।
ਸਹੀ ਗੱਲ ਹੈ ਐਵੇਂ ਵੀ ਸਾਾਬ ਚੂਣ ਕੇ ਤੇ ਆਪਣਾ ਹੁਣ। ਮਾਰਤਾ ਬਤਾਓ ਹੈਂ ਕੋਈ ਅੱਜ ਤਾਂਾਈ ਕਹਦੇ ਰਹੇ ਕਲਯੁਗ ਬਥੇਰਾ ਆਇਆ ਅੱਜ।
ਆ ਨਾ ਨਾ ਤੇ ਉਹਦੇ ਤੇ ਮਾਂ-ਪਿਓ ਤੇ ਕੀ ਬੀਤੀ ਹੋਨੀ ਏ?
ਸਹੀ ਗਾਲ ਹੋਰ ਇੱਕ ਲੜਕਾ ਹੀ ਸੀਗਾ।
ਹਾਂ।
ਸਹੀ ਗੱਲ ਹੈ ਇਹੀ ਤਾਂ ਏਦਾਂ ਹੀ ਹੋ ਰਿਹਾ ਅੱਜ-ਕੱਲ੍ਹ ਕੁੜੀਆਂ ਦਾ। ਪਹਿਲੇ ਮੁੰਡੇਆਂ ਦਾ ਹੁੰਦਾ ਸੀ। ਮੁੰਡੇ ਔਂਏਦਾਂ ਕਰਦੇ ਸੀ ਹੁਣ ਤਾਂ ਕੁੜੀਆਂ ਵੀ ਅੱਜ-ਕੱਲ੍ਹ ਜ਼ਿਆਦਾ ਹੋਈਆਂ ਜਾਂਦੀਆਂ।
ਨਹੀਂ ਤਾਂ ਇਹ ਤਾਂ ਬਹੁਤ ਹੀ ਇਹ ਤਾਂ ਕੋਈ ਵਿਸ਼ਵਾਸ ਹੀ ਨਾ ਕਰੇ ਕਿਸੇ ਤੇ ਨਹੀਂ ਕ੍ਰਾਈਮ ਤਾਂ ਬਥੇਰੇ ਇੱਥੇ ਵੀ ਹੁਣ ਮੈ ਨਯਾ ਅੱਜ ਸੁਣਿਆ ਵਾ ਸਵੇਰੇ ਕੋਈ ਦੱਸ ਰਿਹਾ ਸੀ ਅ ਮੈਂ ਬਾਹਰ ਸਬਜ਼ੀ ਲੈਣ ਗਈ ਰੇੜੀ ਤੇ ਤਾਂ ਕੋਈ ਦੱਸ ਰਿਹਾ ਸੀ। ਕਿੱਥੇ ਦੀ ਹੈਗੀ ਹੈ ਸਾਡੇ ਇੱਥੇ ਕਲੋਨੀ ਹੈਗੀ ਉਹ ਕਿਸੇ ਦੂਜੀ ਕਲੋਨੀ ਦੀ ਹੈਗੀ ਏ ਘਟਨਾ ਕਹਿੰਦੇ ਨੇ ਕੀ ਨਾ ਦੁਪਹਿਰ ਦਾ ਵੇਲਾ ਏ ਹੁਣ ਪਤਾ ਕੀ ਕਰਨ ਆਦੇ ਪਏ ਨੇ ਦੁਪਹਿਰੇ ਤਾਂ ਵੇਲਾ ਹੋਰ ਆਈਏ ਉਹ ਲੇਡੀਜ਼ ਏ ਉਹ ਨਾ ਆਪਣਾ ਡੋਰਵੈੱਲ ਵਜਾਂਦੀ ਏ। ਡੋਰ ਬੈਲ ਵਜਾਂਦੀ ਏ ਤੇ ਨਾ ਇੱਕ ਗੱਡੀ ਹੈਗੀ ਪੰਜ-ਪੰਜ ਸੌ ਦੇ ਨੋਟ ਦੀ। ਉਹ ਬਿਲਕੁਲ ਬੂਹੇ ਦੇ ਅੱਗੇ ਰੱਖ ਦਿੱਤੀ ਏ ਦਰਵਾਜ਼ੇ ਦੇ ਅੱਗੇ ਬਿਲਕੁਲ ਉਹ ਡੋਰਬੈਲ ਵਜਾਏਗੀ ਉਹ ਬੰਦਾ ਖੋਲੇਗਾ ਹੀ ਗੇਟ। ਉਹ ਗੱਡੀ ਰੱਖ ਦਿੱਤੀ ਪੰਜ-ਪੰਜ ਸੌ ਦੀ ਉਹ ਜਿਵੇਂ ਉਹ ਗੱਡੀ ਚੁੱਕਦਾ ਹੈ ਨਾ ਅੰਦਰ ਕੋਈ ਵੀ ਲੇਡੀਜ਼ ਜਾਂ ਜੈਂਟਸ ਜੋ ਵੀ ਕੋਈ ਚੁੱਕ ਗਾ ਉਹ ਜਿਵੇਂ ਗੱਡੀ ਨੂੰ ਹੱਥ ਲਗਾਦਾ ਉਹਦੇ ਜੋ ਪੋਡਰ ਹੈਗਾ ਉਹ ਬੇਹਸ਼ ਹੋ ਜਾਂਦਾ ਬੰਦਾ ਉਸ ਹਿਸਾਬ ਨਾਲ। ਹਾਂ ਤੇ ਆਪਣਾ ਬੇਹੋਸ਼ ਤਾਨ ਤੱਕ ਘੱਰ ਲੁੱਟ ਕੇ ਲੈ ਜਾਓ ਐ ਹੀ ਕੀਤਾ ਐਵੇਂ ਚੱਲਦਾ ਪਿਆ। ਉਹ ਕਹਿ ਰਹੇ ਨੇ ਐ ਵੀ ਘੱਰ ਲੋਟ ਕੇ ਲੈ ਕੇ ਗਏ ਨੇ ਕਿਸੇ ਹੋਰ ਕਲੋਨੀ ਤੇ ਸੁਣਿਆ ਮੈਂ ਔਰ ਮੈਂ ਹੈਰਾਨ ਰਹਿ ਗਈ ਐਵੇਂ ਵੀ ਉਹ ਕਹਿੰਦੇ ਹਾਂ ਕਿਉਂਕਿ ਵੈਸੇ ਤਾਂ ਬੰਦਾ ਪੈਸੇ ਵੇਖ ਕੇ ਚੁੱਕੇਗਾ ਹੀ ਪੈਸੇ ਪਏ ਹੋਏ ਨੇ ਉਹਨੇ ਚੌੱਕੇ ਨੇ ਤੇ ਉਹਦੇ ਜੋ ਪੋਡਰ ਲੱਗਿਆ ਹੁੰਦਾ ਉਹਦੇ ਨਾਲ ਬੇਹਸ਼ ਹੋ ਗਿਆ।
ਹਾਏ ਗੱਲ ਲੈਲੋ। ਵੇਖਿਆ ਵੇਖਦਾ ਹੀ ਹੈ ਕੌਣ ਰੱਖਿਆ ਗਿਆ ਕਿਹੜਾ ਬੰਦਾ ਆਇਆ ਸੀ ਉਹੀ ਨਾ।
ਬਸ ਇਹ ਇਨੇ ਇੰਨੇ ਸਕੈਮ ਚੱਲ ਰਹੇ ਨੇ ਦੱਸੋ ਮੈਂ ਤਾਂ ਹੈਰਾਨ ਹੈਗੀ ਹ ਹੁਣ ਮਲਬ ਦੁਨੀਆਂ ਕਰਦੀ ਕੀ ਪਈਏ ਕਮਾ ਕੇ ਖਾਣਾ ਨੀ ਇਹ ਤਰੀਕੇ ਰਹਿ ਗਏ ਨੇ ਲੋਟ ਪੱਟ।
ਓਨਲਾਈਨ ਤੇ ੳਨਲਾਈਨ ਸਕੈਮ ਹੈਗੇ ਨੇ ਜੇ ਓਦਾਂ ਵੀ ਹੈ ਓਫਲਾਈਨ ਵੀ ਹੋ। ਨਹੀਂ ਤੇ ਔਫਲਾਇਨ ਵੀ ਸਕੈਮ ਐ ਸਹੀ ਗੱਲ ਐ ਸੇਫਟੀ ਹੈ ਇਹ ਤਾ ਕਹਿੰਦੇ ਨੇ ਕਲਯੁਗ ਹਜੇ ਤਾ ਸ਼ੁਰੂਆਤ ਹੈਗੀ ਹੈ ਕਹਿੰਦੇ ਕਲਯੁੱਗ ਦੀ। ਹਜੇ ਤਾ ਬਥੇਰਾ ਵੜਦੇ ਬਥੇਰਾ ਬੜਾ ਬੁਰਾ ਹਾਲ ਹੈ।
ਦੀ ਵੀ ਹੁਣ ਤੁਸੀ ਬੱਚਿਆਂ ਨੂੰ ਰਿਕਸ਼ਾ ਤੇ ਸਕੂਲ ਭੇਜਦੇ ਜੇ। ਹੁਣ ਕਿੰਨਾ ਬੁਰਾ ਹਾਲ ਹੈਗਾ ਉਹ ਕੋ ਮੈਂ ਵੇਖਿਆ ਇੱਕ ਓਟੋ ਤੇ ਬੱਚੇ ਜਾ ਰਹੇ ਸੀ। ਅਹ ਮੈਂ ਵੀ ਜਾ ਰਹੀ ਸੀ ਸਕੂਲੇ ਛੱਡਣ ਕੁੜੀ ਨੂੰ ਤਾਂ ੳਟੋ ਤੇ ਜਾ ਰਹੇ ਸੀ ਬੱਚੇ। ਤਾ ਮੈਂ ਵੇਖਿਆ ਹਾਏ ਛੋਟੇ ਛੋਟੇ ਬੱਚੇ ਉਹ ਜਿਹੜੇ ਅੰਦਰ ਵੀ ਬੈਠੇ ਹੋਏ ਨੇ ਤੇ ਬਥੇਰੇ ਬੱਚੇ ਇੱਕ ਦੋ ਮੁੰਡੇ ਛੋਟੇ-ਛੋਟੇ ਮੁਸ਼ਕਿਲ ਤੋਂ ਮੁਸ਼ਕਿਲ ਸੱਤ, ਅੱਠ ਸਾਲ ਦੇ ਹੋਣੇ ਨੇ। ਉਹ ਲੱਟਕੇ ਹੋਏ ਓਟੋ ਤੇ, ਮੈਂ ਰਿਕਸ਼ਾ ਵਾਲੇ ਨੂੰ ਕਿਹਾ ਮੈਂ ਲਟਕ ਕੇ ਜਾ ਰਹੇ ਨੇ ਕਹਿੰਦਾ ਆਪਣੀ ਮਰਜ਼ੀ ਸੇ ਬਾਹਰ ਲਟਕੇ ਕਿਉ ਮਰਜ਼ੀ ਨਾਲ ਤੂੰ ਰਿਕਸ਼ਾ ਵਾਲਾ ਭਰਾ ਹੈਗਾ ਏ ਤੇਰੀ ਡਿਊਟੀ ਤੂੰ ਬੱਚਿਆ ਨੂੰ ਅੰਦਰ ਬਿਠਾ। ਤੂੰ-ਤੂੰ ਲਟਕ ਕੇ ਜਾਂਦੇ ਪਏ ਨੇ ਕਹਿੰਦੇ ਮੰਨਦੇ ਨੀ ਹਾਂ। ਹਾਂ ਮੈਂ ਕਿਹਾ ਮੰਨਦੇ ਨੀ ਰਹਿੰਦੇ ਮਾਂ ਪਿਓ ਨੂੰ ਕਹਿ ਕੇ ਲਟਕਦੇ ਪਏ ਨੇ ਦਰਵਾਜ਼ੇ ਤੋਂ ਬਾਰ।
ਸਹੀ ਗੱਲ ਹੈ।
ਜਾਂਦੇ ਨੇ ਇਹ ਨੂੰ ਜ਼ਿਆਦਾ ਜਵਾਨੀ ਚੜੀ ਅੱਠ ਸਾਲ ਦਾ ਮੁੰ ਹੁੰਦਾ ਕੀ ਆ ਬੱਚਾ ਮੈਂ ਕਿਹਾ ਕੱਲ ਕੁਛ ਹੋ ਗਿਆ ਮਾਂ ਪਿਓ ਤਾਂ ਤੈਨੂੰ ਬਲੇਮ ਕਰਨਗੇ। ਹੈ ਤੇ ਤੂੰ ਇਹਨਾ ਨੂੰ ਕਹਿ ਦਿੰਦੇ ਮਾਂ ਪਿਓ ਨੂੰ ਕਿ ਹਾਂ ਬੱਚੇ ਮੈਂ ਲਟਕ ਕੇ ਜਾ ਰਹੇ ਨੇ ਤੁਸੀ ਉਹ ਕਹਿੰਦਾ ਹਾਂ। ਬਸ ਉਹ ਨਾ ਮੈਂ ਵੇਖਿਆ ਦੋ ਪੁਛ ਦੋ ਬੱਚੇ ਲਟਕ ਕੇ ਜਾ ਰਹੇ ਬਾਕੀ ਉਹ ਭਜਾਈ ਜਾ ਰਿਹਾ, ਭਜਾਈ ਜਾ ਰਿਹਾ ਮੈਂ ਕਿਹਾ ਇਹ ਨੂੰ ਕੁੱਛ ਹੋ ਗਿਆ ਕੌਣ ਜਿੰਮੇਦਾਰਾ ਮਾਂ ਪਿਓ ਛੱਡਦਾ ਹੈ ਤੁਹਾਡੇ ਭਰੋਸੇ ਤੇ ਕਿ ਹਾ ਸਾਡਾ ਬੱਚਾ ਆਟੋ ਹੋ ਗਿਆ।
ਤਦਹੀ ਤੇ ਉਹ ਆਪਣਾ ਬੱਚਾ ਨੀ ਨਾ ਸਮਝਦੇ ਲੋਕੀ ਸਾਰੇ ਏਦਾਂ ਸੇਫਟੀ ਲਈ ਸਹੀ ਹੈ ਸਹੀ ਗੱਲ ਹੈ ਸੇਫਟਲੀ ਪਹੁੰਚਾਨਣਾ ਚਾਹੀਦਾ। ਅੱਜ ਕੱਲ ਕੋਈ ਭਰੋਸਾ ਨੀ ਟਾਈਮ ਦਾ ਇੱਕ ਪਲ ਕੁਛ ਹੋ ਜਾ
ਕਿੰਨਾ ਪੁਤ ਡਰ ਲੱਗਦਾ ਮੈਨੂੰ ਤਾਂ ਬੜਾ ਹੁਣ ਕਿਹਿੰਨਾ ਕਿੱਥੇ ਵੀ ਸੇਫ ਸੇਫਟੀ ਨੀ ਹੈਗੀ ਨਾ ਸਕੂਲਾ ਚ ਸੇਫਟੀ ਹੈਗੀ ਹੈ ਪੁੱਤ ਨਾ ਹੀ
ਨਾ-ਨਾ, ਨਾ ਕਿਸੇ ਆਟੋ ਤੇ ਹੈਗੀ ਨਾ ਕਿ ਥੇ ਸਕੂਟਰ ਹੁਣ ਕਿੱਥੇ ਸੇਫਟੀ ਨੀ ਹੈਗੀ। ਬਸ ਉਹੀ ਹੈ ਨਾ ਬਸ ਦੁਨੀਆ ਭਰ ਦਾ ਧੋਖਾਧੜੀ ਚੱਲ ਰਹੀ ਹੈ। ਤਾਂ ਕੱਟ ਮਾਰ ਬਸ ਇਹ ਚੱਲਦਾ ਕਿ ਹਾਂ ਸਭ ਨੂੰ ਆਪਣੀ- ਆਪਣੀ ਪਈ ਹੋਈ ਹੈ ਪੁੱਤ
ਲੋਕੀ ਘੁੰਮਣ ਜਾਂਦੇ ਨੇ ਫਲਾਈਟਾ ਦੀ ਟਿਕਟ ਕਰਾਉਦੇ ਨੇ ਪਤਾ ਚੱਲਦਾ ਫਲਾਈਟ ਕਰੈਸ਼ ਹੋਗੀ, ਕਿ ਸਹੀ ਗੱਲ ਹੈ। ਕੀਥੇ ਵੀ ਸੇਫ ਜਗਹ ਜੇ ਟ੍ਰੇਨ ਚ ਚਲੇ ਜਾਓ। ਕਾਰ ਚ ਚਲੇ ਜਾਔ ਬੜੇ ਬੁਰਾ ਹਾਲ ਹੈਗਾ ਅੱਜ ਕੱਲ।
ਬੁਰਾ ਕਿੱਥੇ ਅੱਗ ਲੱਗਦੀ ਪਈਏ ਕਿੱਥੇ ਕੁੱਛ ਹੁੰਦਾ ਪੈ ਕਿਤੇ ਕੁੱਛ ਹੁੰਦਾ ਪਿਆ ਸੁਣ-ਸੁਣ ਕੇ ਡਰ ਲੱਗਦਾ ਕੁ ਸਾਰੇ ਕਹਿੰਦੇ ਨੇ ਬਸ ਟਾਈਮ ਮਾੜਾ ਆਇਆ ਹੋਇਆ ਇਸ ਸਮੇਂ ਪਾਪ ਇੰਨੇ ਹੈਗੇ ਨੇ ਪੁੱਤ ਪਾਪ ਹੈਗੇ ਨੇ ਪੁੰਨ ਵੀ ਹੁੰਦੇ ਪਏ ਨੇ ਪਰ ਪੁੰਨ ਇੰਨੇ ਹੇ ਹੁੰਦੇ ਜਿੰਨੇ ਪਾਪ ਹੁੰਦੇ ਨੇ।
ਸਹੀ ਗੱਲ ਹੈ, ਸਹੀ ਗੱਲ ਹੈ ਅੱਜ ਕੱਲ ਪੰਡਿਤ ਹੀ ਏਦਾਂ ਦੇ ਨੇ ਤੇ ਪੰਡਿਤ ਜੀ ਅੱਜ ਕੱਲ ਗਲਤ ਚੀਜ਼ਾਂ ਖਾਂਦੇ ਨੇ ਪੀਂਦੇ ਨੇ ਫਾਇਦਾ ਕੀ
ਦੁਆਲੇ ਸਾਹਿਬ
ਸਹੀ ਗੱਲ ਆ ਬਹੁਤ ਬੁਰਾ ਹਾਲ ਮੈਂ ਉਹੀ ਕਿਹਾ ਮੈਂ ਕਿਹਾ ਦੱਸਾ ਭੂਆ ਜੀ ਏਦਾ-ਏਦਾ ਹੋ ਰਿਹਾ। ਤੇ ਨਾ ਕਿੰਨਾ ਬੁਰਾ ਹਾਲ ਹੈ ਅੱਜ ਕੱਲ ਨਾ। ਬਹੁਤ ਬੁਰਾ ਹਾਲ ਹੋਇਆ ਹੈ।
ਬਿਲਕੁਲ-ਬਿਲਕੁਲ ਇਹ ਹੀ ਨਾ। ਬਸ ਕਹਿੰਦੇ ਨੇ ਕਿ ਹਾਂ ਸੇਵਾ ਕਰੋ, ਭਗਤੀ ਕਰੋ, ਕਰਮ ਕਰੋ ਪਰ ਚੰਗੇ ਕਰੋ। ਚੰਗੇ ਕਰਮ ਕਰੋ ਹਾਂ ਬਸ-ਬਸ, ਬਸ ਉਹੀ ਹੈ ਨਾ। ਹੁਣ ਬੱਚਿਆਂ ਨੂੰ ਵੀ ਸਮਝਾ ਸਕਦੇ ਹਾਂ ਮੈਂ ਤੈਨੂੰ ਫੋਨ ਨੰਬਰ ਵੀ ਯਾਦ ਕਰਵਾਇਆ ਕਿ ਫੋਨ ਕਰਦੇ ਜਦੋਂ ਕੋਈ ਦਿੱਕਤ ਹੋਏ। ਹਮ, ਹੋਰ ਸੁਣਾ ਪੁੱਤ ਸਭ ਵਧੀਆ।
ਹਾਂਜੀ- ਹਾਂਜੀ, ਵਧੀਆ ਜੀ। ਚ'
ਚੱਲ ਤੂੰ ਦੱਸ ਦਿੱਤਾ ਹੈ ਵੀ ਅਲਰਟ ਹੋ ਗਏ ਆ। ਤਾਂ ਚੱਲਦਾ ਪਿਆ ਬਾਈ ਕੀ ਹੋ ਰਿਹਾ ਦੁਨੀਆਂ ਚ' ਨਹੀਂ ਤਾਂ ਆਪਾਂ ਤਾਂ ਡਰ ਹੀ ਲੱਗਦਾ ਵਾ। ਸੁਣ ਤਾਂ ਇਹ ਧਿਆਨ ਰੱਖੋ ਬਾਈ, ਆਪਣਾ- ਆਪਣੇ ਘਰਾਂ ਦਾ ਹਾਂ। ਚਲੋ ਠੀਕ ਹੈ ਪੁੱਤ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
ਅ